ਹੈਲੋ।
ਸਤਿ ਸ਼੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ ਜੀ, ਹੋ ਕਿਵੇਂ ਠੀਕ ਠਾਕ ਜੀ?
ਹਾਂਜੀ, ਅਸੀਂ ਵਧੀਆ ਜੀ, ਤੁਸੀਂ ਦੱਸੋ ਜੀ ਕਿਵੇਂ ਹੋ ਜੀ?
ਅਸੀਂ ਵੀ ਸਾਰੇ ਠੀਕ- ਠਾਕ ਜੀ, ਹੋਰ ਦੱਸੋ ਜੀ ਘਰੋਂ- ਘਰ ਪਰਿਵਾਰ ਠੀਕ ਹੈ ਜੀ ਤੁਹਾਡਾ
ਹਾਂਜੀ, ਸਾਰੇ ਵਧੀਆ ਜੀ, ਤੁਸੀਂ ਆਪਣੇ ਘਰੇ ਦੱਸੋ? ਸਾਰੇ ਠੀਕ ਨੇ ਜੀ
ਹਾਂਜੀ, ਸਾਡੇ ਘਰੇ ਵੀ ਸਾਰੇ ਠੀਕ ਨੇ ਜੀ।
ਚਲੋ ਵਧੀਆ ਗੱਲ ਹੈ ਜੀ, ਹੋਰ ਤੁਸੀਂ ਕੀ ਕਰਦੇ ਸੀ ਹੁਣ?
ਅਸੀਂ ਮੈਂ, ਵਿਹਲਾ ਟੀਵੀ।
ਅੱਛਾ ਜੀ, ਤੁਸੀਂ ਪੜ੍ਹਾਈ ਨਈ ਕਰਦੇ ਹੈਗੇ ਜੀ ਕੋਈ?
ਨਾ ਜੀ ਮਾੜੀ- ਮੋਟੀ ਕਰ ਲਈਦੀ ਏ ਕਦੇ- ਕਦੇ
ਅੱਛਾ ਜੀ, ਕਿਹੜੀ ਕਲਾਸ 'ਚ ਪੜ੍ਹਦੇ ਹੋ ਤੁਸੀਂ?
ਅਸੀਂ ਡਿਗਰੀ, ਕਰਦਾ ਪੀਜੀ ਬੈਕ
ਅੱਛਾ ਜੀ।
ਹਾਂਜੀ।
ਚਲੋ ਵਧੀਆ ਗੱਲ ਹੈ ਜੀ, ਫੇਰ ਤੁਸੀਂ ਕਿਸੇ ਕੋਲਜ, ਦੇ ਵਿੱਚ ਤੁਸੀਂ ਪੜ੍ਹਦੇ ਹੋ ਜੀ।
ਨਾ ਜੀ, ਬਾਹਰ ਘਰੀ ਕਰ ਲੈਣੇ ਜੀ, ਮੋਬਾਇਲ ਤੇ ਔਨਲਾਈਨ ਕਲਾਸਿਸ, ਚ ਜੀ
ਅੱਛਾ ਜੀ ਅੱਛਾ ਚਲੋ ਵਧੀਆ ਗੱਲ ਹੈ ਜੀ
ਤੁਸੀਂ ਕੀ, ਕਰਦੇ ਹੁੰਨੇ ਜੀ?
ਅਸੀਂ ਕੁਛ ਵੀ ਨਈ ਕਰਦੇ ਜੀ, ਅਸੀਂ ਵਿਹਲੇ ਹੁਨੇ ਆਪਣੇ ਘਰੇ ਸਾਡਾ, ਇੱਕ ਛੋਟਾ ਜਿਹਾ ਬੱਚਾ ਹੈਗਾ ਉਹਦੇ ਨਾਲ ਬਸ ਖੇਡ ਲੈਂਣੇ ਆ ਕਿ, ਟਾਈਮ ਪਾਸ ਹੋ ਜਾਂਦਾ ਜੀ
ਠੀਕ ਹੈ ਜੀ, ਤੰਗ ਤਾਂ ਨਹੀਂ ਕਰਦਾ ਜੀ ਫਰ ਵਾਲਾ
ਬਹੁਤ ਤੰਗ ਕਰਦਾ ਹੈ ਜੀ, ਉਹ ਬਹੁਤ ਸ਼ਰਾਰਤੀ, ਹੈਗਾ ਬੱਚਾ ਸਾਡਾ।
ਅਸਾ, ਬੱਚੇ ਤਾਂ ਚਲੋ ਹੀ ਸ਼ਰਾਬਤੀ, ਹੁੰਦੇ ਨੇ ਛੋਟੇ ਹੁੰਦੇ
ਹਾਂਜੀ-ਹਾਂਜੀ
ਹਾਂਜੀ।
ਉਹਨੂੰ ਐਵੇਂ ਹੁੰਦਾ ਵੀ ਸਾਰੀਆਂ, ਚੀਜ਼ਾਂ ਮੈਂ ਹੀ ਚੱਕਾਂ ਬਸ ਮੈਨੂੰ ਦਿਓ
ਹਾਂਜੀ ਬਹੁਤ ਹੁੰਦਾ ਜੀ, ਛੋਟੇ ਜਿਹੇ ਜਵੱਕਾ ਨੂੰ ਤਾਂ
ਹਾਂਜੀ ਹਾਂ, ਜੇ ਕੋਈ ਪਾਣੀ ਪੀ ਰਿਹਾ, ਤਾਂ ਐ ਕਹੂਗਾ, ਪਾਣੀ ਮੈਨੂੰ ਦਿਓ ਤੁਸੀਂ ਨਈ, ਪੀਣਾ ਹੈਗਾ।
ਨਾਲੇ ਜੀ, ਬਾਅਦ ਚ ਫਿਰ ਜਵਾਕ ਉਹ ਨਈ, ਕਰਦੇ ਪੀਂਦੇ ਨਈ ਹੁੰਦੇ
ਹਾਂਜੀ ਹਾਂ।
ਬਸ ਐਂ ਹੁੰਦਾ ਵੀ, ਮੈਨੂੰ ਮਿਲ ਜੇ ਹਰੇਕ ਚੀਜ਼
ਹਾਂਜੀ ਹਾਂ। ਹੋਰ ਤੁਸੀਂ, ਬਾਹਰ ਜਾਣ ਬਾਰੇ ਨਈ ਸੋਚਿਆ ਹੈਗਾ ਜੀ?
ਨਾ ਜੀ ਬਾਹਰ ਤਾਂ, ਹੀ ਕੀ ਕਰਾਗੇ ਜੀ
ਅੱਛਾ ਜੀ ਅੱਛਾ, ਨਈ ਜੀ ਅੱਜ- ਕੱਲ੍ਹ ਦੇਖੋ ਲੋਕਾਂ ਦੇ ਪਿੱਛੇ ਇਹ ਦੂਜੀਆਂ, ਕੰਟਰੀਜ਼ ਦੇ ਵਿੱਚ ਜਾਣ ਦਾ, ਬਹੁਤ ਚੱਲ ਰਿਹਾ ਹੈਗਾ ਕੋਈ ਜਿਵੇਂ, ਆਸਟ੍ਰੇਲੀਆ ਜਾਂਦਾ, ਕੈਨੇਡਾ ਜਾਂਦਾ, ਯੂਕੇ ਜਾਂਦਾ
ਹਾਂਜੀ -ਹਾਂਜੀ
ਬੋਤ ਸਾਰੇ ਲੋਕ ਨੇਗੇ ਜੇੜੇ ਬਾਰ ਵੱਲ ਜਾ ਰੇ ਨੇਗੇ।
ਹਾਂਜੀ।
ਫੇਰ ਤੁਸੀਂ ਕਯੋਂ ਨੀ ਸੋਚੇਆ ਵੀ ਦੂਜਿਆਂ ਨੂੰ ਦੇਖ ਕੇ ਥੋਡੇ ਮਨ ਦੇ ਵਿੱਚ ਆਇਆ ਨਹੀਂ ਹੈਗਾ ਵੀ ਅਸ ਸੀ ਨੇ ਬਾਹਰ ਜਾਣਾ ਹੈ।
ਨਾ ਜੀ ਸਾਡੇ ਮਨ 'ਚ ਨੀ ਆਏ ਕਿਧਰੇ ਵਦੀਆ ਵਾਹਨ ਐ ਜੀ। ਬਸ ਜੇ ਨੌਕਰੀ ਮਿਲ ਗੀ ਉਰੇ, ਨੌਕਰੀ ਮਿਲ ਗਈ ਠੀਕ ਐ, ਨਈ ਖੇਤੀ ਕਰ ਲਾਂਗੇ।
ਹਾਂਜੀ ਹਾਂ ਏ ਵੀ ਗੱਲ ਤਾਂ ਹੈਗੀ ਐ ਵੀ ਆਪਣੇ ਘਰ ਵਰਗੀ ਕਿਤੇ ਵੀ ਐਸ਼ ਨੀ ਹੁੰਦੀ ਹੈਗੀ।
ਹੈਹੀ ਜੀ, ਪਿੰਡ ਵਰਗੀ ਦਾ
ਹਾਂਜੀ ਹਾਂ ਕਯੋਂਕਿ ਪਿੰਡ ਦੇ ਵਿੱਚ ਆਪ ਪਾਂ ਵੱਖ-ਵੱਖ ਲੋਕਾਂ ਨੂੰ ਮਿਲਦੇ ਆਂਗੇ।
ਹਾਂਜੀ।
ਬਾਰ ਜਾ ਕੇ ਤਾਂ ਐ ਗੱਲ ਹੈਗੀ ਇੱਕ ਲੋਕ ਪੈਸਾ ਤਾਂ ਜ਼ਰੂਰ ਕਮਾਉਂਦੇ ਨੇ
ਹਾਂਜੀ-ਹਾਂਜੀ, ਉੱਥੇ ਬ ਬਾਹਰ ਜੀ ਬਾਹਰੀ ਬਾਹਲੀ ਓ ਵੀ ਨਹੀਂ ਹੈਗੀ ਬੋਲ ਚਾਲ ਇੱਕ ਦੂਜੇ ਨਾਲ ਕਿਸੇ ਦੀ।
ਹਾਂਜੀ-ਹਾਂਜੀ। ਏ ਤਾਂ ਹੈਗਾ ਹੈਗਾ ਜੀ, ਕਿਉਂਕਿ ਓਥੇ ਸਾਰੇ ਲੋਕ ਆਪ ਆਪਣੇ ਕੰਮ ਦੇ ਵਿੱਚ ਲੱਗੇ ਹੋਏ ਹੁੰਦੇ ਨੇਗੇ।
ਹਾਂਜੀ।
ਓਨਾਂ ਦੇ ਕੋਲ ਕਿਸੇ ਕੋਲ ਟਾਈਮ ਈ ਨੀ ਹੁੰਦਾ ਦੂਜੇ ਨਾਲ ਗੱਲ ਕਰਨ ਦਾ।
ਹਾਂਜੀ-ਹਾਂਜੀ।
ਕਿਉਂਕਿ ਓਥੇ ਅਲੱਗ-ਅਲੱਗ ਲੋਕ ਸ਼ਿਫਟਾਂ ਦੇ ਵਿੱਚ ਕੰਮ ਕਰਦੇ ਨੇਗੇ।
ਹੂੰ, ਹਾਂਜੀ ਓਨਾਂ ਨੂੰ ਐ ਹੁੰਦਾ ਵੀ ਵੱਧ ਤੋਂ ਵੱਧ ਪੈਸਾ ਕਮਾਈਏ ਬਾਰ।
ਹਾਂਜੀ, ਹਾਂਜੀ।
ਤੁਸੀਂ ਨੀ ਸੋਚੇਆ ਜੀ ਬਾਰ ਜਾਣ ਦਾ ਫਿਰ?
ਨਈ ਮੈਂ ਸੋਚੇਆ ਸੀਗਾ ਜੀ।
ਅਸੀਂ, ਗਏ, ਗਏ ਨੀ ਜੀ ਫਿਰ।
ਫੇਰ ਅਸੀਂ ਗਏ ਨਈ ਹੈਗੇ ਕਿਉਂਕਿ ਮੇਰੀ ਆਈਲੈਸ ਨੀ ਕਲੀਅਰ ਹੋਈ ਹੈਗੀ ਜੀ।
ਅਸਯਾ ਜੀ।
ਹਾਂਜੀ, ਕਿਉਂਕਿ ਹਰ ਵਾਰ ਇੱਕ ਦੇ ਵਿੱਚੋਂ ਸਾਢੇ ਪੰਜ ਰੈ ਜਾਂਦੇ ਸੀਗੇ।
ਅਸਯਾ ਜੀ, ਠੀਕ ਐ ਜੀ।
ਹਾਂਜੀ ਫਿਰ ਤਾਂ ਕਰਕੇ ਦਿੱਕਤ ਆਈ ਗਈ ਵੀ ਗ੍ਰੈਜੂਏ ਸ਼ਨ ਹੋਣ ਕਰਕੇ ਬੀ ਬਾਰ ਦਾ ਬਣਿਆ ਨੀ ਹੈਗਾ।
ਠੀਕ ਐ ਜੀ।
ਕਿਉਂਕਿ ਵੀ ਏਦੇ ਨਾਲ ਰਿਫਿਊਜਲ ਦੇ ਚਾਂਸ ਸੀ ਜੇੜੇ ਓ ਬੋਹਤ ਜਾਦਾ ਦੇ ਸੀਗੇ।
ਅਸਯਾ ਜੀ।
ਜਿਦੇ ਨਾਲ ਵੀ ਲਾ ਲੋ ਆਪਣੀ ਇੱਕ ਤਰ੍ਹਾਂ ਫਾਈਲ ਐ ਜੇੜੀ ਓ ਖ਼ਰਾਬ ਹੋ ਜਾਂਦੀ ਹੈਗੀ।
ਠੀਕ ਆ ਈ।
ਹਾਂਜੀ, ਮੈਂ ਇਗਜ਼ਾਮ ਤਾਂ ਬੋਹਤ ਵਾਰ ਦਿੱਤਾ ਸੀਗਾ।
ਅਸਯਾ ਜੀ।
ਬਟ ਕੁੱਛ ਬਣਿਆ ਨੀ ਹੈਗਾ।
ਠੀਕ ਆ ਜੀ।
ਪੈਲਾਂ-ਪੈਲਾਂ ਤਾਂ ਮੈਨੂੰ ਵੀ ਬੋਹਤ ਚਾਅ ਹੁੰਦਾ ਸੀ ਕਿ ਮੈਂ ਬਾਰ ਜਾਵਾਂ।
ਅੱਸਆ ਈ।
ਹਾਂਜੀ। ਪਰ ਹੁਨ ਏ ਲੱਗਦੈ ਵੀ ਨਹੀਂ ਏਥੇ ਜ਼ਿੰਦਗੀ ਬਹੁਤ ਜਾਦਾ ਵਧੀਆ ਹੈਗੀ।
ਹਾਂਜੀ, ਪੰਜਾਬ ਬਾਰਗੀ ਦਾ ਰੀਸ ਕਿੱਥੇ ਏ ਜੀ।
ਹਾਂਜੀ ਹਾਂ। ਕਿਉਂਕਿ ਉੱਥੇ ਹੁਨ ਲਾ ਲੋ ਵੀ ਤੁਸੀਂ ਖਰਚੇ ਵੀ ਵੱਧ ਰਏ ਨੇ ਮਕਾਨਾਂ ਦੇ ਕਿਰਾਏ ਵੀ ਬਹੁਤ ਜਾਦਾ ਵਧ
ਮਕਾਨ ਦਾ ਕਿਰਾਇਆ ਵੀ ਬਹੁਤ ਹੁੰਦਾ ਜੀ।
ਹਾਂਜੀ ਹਾਂ। ਹੁਨ ਤੁਸੀਂ ਲਾ ਲੋ ਵੀ ਜੇੜੇ ਫਲ, ਸਬਜ਼ੀਆਂ, ਦੁੱਧ ਸਾਰਾ ਕੁੱਛ ਉੱਥੇ ਮੁੱਲ ਦਾ ਹੈਗਾ।
ਹਾਂਜੀ ਨਾਲੇ ਮੈਂਗਾ ਵੀ ਆ ਨਾਲੇ ਜੀ।
ਹਾਂਜੀ ਮਹਿੰਗਾਈ ਵੀ ਬਹੁਤ ਜਾਦਾ ਹੋ ਰਹੀ ਹੈਗੀ।
ਹਾਂਜੀ।
ਵੀ ਉੱਥੇ ਇੱਕ ਆਮ ਬੰਦੇ ਲਈ ਰੈਣਾ ਬਹੁਤ ਔਖਾ ਹੈਗਾ।
ਬਹੁਤ ਔਖਾ ਜੀ।
ਹਾਂਜੀ ਪਰ ਇੱਕ ਗੱਲ ਐ, ਬੀ ਜੇੜੇ ਲੋਕ ਆਪਣੇ ਇੱਥੇ ਕੰਮ ਨੀ ਕਰਦੇ ਨਾ ਉ ਉੱਥੇ ਜਾ ਕੇ ਕੰਮ ਕਰਨੇ ਲੱਗ ਜਾਂਦੇ ਨੇ।
ਹਾਂਜੀ ਉਨਾ ਨੂੰ ਫੇਰ ਉਰੇ ਐ- ਉਰੇ ਐ ਹੁੰਦਾ ਵੀ ਖਾਈ ਜਾਂਨੇ ਆ ਬੈਠੇਂ ਖਾਈ ਜਾਂਦੇ ਨੇ। ਉੱਥੇ ਕੰਮ ਕਰਨਾ ਪੈਂਦਾ ਬੇਲੇਆਂ ਨੂੰ ਦਿੰਦਾ ਨੀ ਕੋਈ ਜੀ।
ਹਾਂਜੀ ਹਾਂ, ਦੂਜਾ ਉਨਾਂ ਨੂੰ ਐ ਹੁੰਦਾ ਵੀ ਇੱਥੇ ਸਾਨੂੰ ਕੇੜਾ ਕੋਈ ਦੇਖ ਰਿਆ ਵੀ ਅਸੀਂ ਕੀ ਕੰਮ ਕਰ ਰਹੇਗੇ।
ਹਾਂਜੀ।
ਇੱਥੇ ਉਨਾਂ ਨੂੰ ਐ ਹੁੰਦਾ ਵੀ ਸਾਡੀ ਤਾਂ ਰੈਪੂਟੇਸ਼ਨ ਚ ਫ਼ਰਕ ਪੈਂਦੈ, ਵੀ ਪਿੰਡ ਦੇ ਲੋਕ ਕੀ ਕੈਣਗੇ ਏ ਕੇੜਾ ਕੰਮ ਕਰ ਰਿਹਾ ਹੈ।
ਸਈ ਗੱਲ ਏ ਜੀ।
ਉੱਥੇ ਲਾ ਲੋ ਵੀ ਸਾਡੇ ਏਕ ਨੋਨ ਦੇ ਵਿੱਚੋਂ ਗਿਆ ਹੋਇਆ ਹੈਗਾ ਬੰਦਾ ਉ ਲਾ ਲੋ ਵੀ ਤੁਸੀਂ ਉੱਥੇ ਜਾ ਕੇ ਰੰਗ ਪੇਂਟ ਕਰ ਰਿਆ ਹੈਗਾ।
ਬਸ ਠੀਕ ਏ ਜੀ।
ਹਾਂਜੀ ਹਾਂ ਨਾਲੇ ਵੀ ਉਨਾਂ ਦੇ ਲਾ ਲੋ ਤੁਸੀਂ ਉਰੇ ਵਧੀਆ ਜ਼ਮੀਨ ਸੀਗੀ।
ਹਾਂਜੀ- ਹਾਂਜੀ।
ਤਾਂ ਵੀ ਲਾ ਲੋ ਤੁਸੀਂ ਉੱਥੇ ਉ ਕੰਮ ਕਰ ਰੇਆ ਹੈਗਾ।
ਆਹ ਸਾਡੇ ਵੀ ਗਏ ਨੇ ਜੀ ਪੂਰੇ ਸਾਰੇ ਸੰਦ ਨੇ ਜੀ ਸਾਰੀ ਜ਼ਮੀਨ ਆ ਬਾਰੇ ਗਏ ਸੀ।
ਅੱਛਾ ਜੀ।
ਹਾਂਜੀ ਉੱਧਰ ਕੰਮ ਕਰਦੇ ਨੇ ਹੁਣ ਫੇਰ ਵਾਪਸ ਆ ਗਏ ਪੰਜਾਬ ਕੈਂਦੇ ਉੱਧਰ ਤਾਂ ਬਾੜਾ ਔਖਾ ਹੈਗਾ ਜੀ।
ਅੱਛਾ ਜੀ ਅੱਛਾ।
ਹਾਂਜੀ।
ਕੌਣ ਗਏ ਸੀ ਮੁੰਡੇ ਗਏ ਸੀਗੇ।
ਹਾਂਜੀ, ਵਾਈਫ ਤੇ ਹਸਬੈਂਡ ਗਏ ਤੀ ਜੀ ਨਾਲ ਉਨਾਂ ਦਾ ਬੱਚਾ ਗਿਆ। ਹਾਂਜੀ ਹਾਂ ਵਾਈਫ ਤੇ ਬੱਚਾ ਤਾਂ ਵਾਪਸ ਆ ਗਏ ਜੀ।
ਅੱਛਾ ਜੀ ਅੱਛਾ।
ਹਸਬੈਂਡ ਰੈ ਗਏ ਜੀ ਉਨਾਂ ਦੇ ਕੱਲੇ ਉ ਆਉਣਗੇ ਗਾਹਾਂ।
ਅੱਛਾ ਜੀ ਫੇਰ ਉ ਕਿੰਨਾ ਟਾਈਮ ਕੰਮ ਕਰਦੇ ਸੀ ਉੱਥੇ?
ਉੱਥੇ ਜੀ ਉਹ ਪੈਲੇ ਦਿਨੇ ਵੀ ਕਰ ਦਿੱਤੀ ਗਈ ਫੇਰ ਉੱਥੇ ਪਾਰਟ ਟਾਈਮ ਜੋਬ ਵੀ ਕਰ ਦਿੱਤੀ ਰਾਤ ਨੂੰ।
ਅੱਛਾ ਜੀ ਅੱਛਾ।
ਹਾਂਜੀ।
ਉਹਨਾਂ ਨੂੰ ਫਿਰ ਬਾਹਰ ਗਿਆ ਨੂੰ ਕਿੰਨਾ ਵੀ ਟਾਈਮ ਹੋ ਗਿਆ ਸੀਗਾ।
ਉਹੋ ਜੀ ਦੋ ਸਾਲ ਬਾਅਦ ਆ ਗਏ ਸੀ ਜੀ, ਹੁਣ ਦੋ ਸਾਲ ਬਾਅਦ ਆ ਗਏ ਜੀ ਹੁਣ।
ਅੱਛਾ ਜੀ।
ਹਾਂਜੀ।
ਫੇਰ ਤਾਂ ਬਹੁਤ ਟਾਈਮ ਲਾ ਆਏ ਉੱਥੇ ਓਹੋ।
ਬਹੁਤ ਟਾਈਮ ਲਾ ਆਏ ਜੀ।
ਅੱਛਾ ਜੀ! ਫਿਰ ਉਹਨਾਂ ਦੇ ਬੱਚੇ ਨੇ ਪੜ੍ਹਾਈ ਉੱਥੇ ਈ ਕੀਤੀ।
ਉੱਥੇ ਈ ਕੀਤੀ ਜੀ ਐ ਹੁਣ।
ਅੱਛਾ ਜੀ! ਅੱਛਾ!
ਹਾਂ! ਹੁਣ ਉਰੇ ਆ ਕੇ ਲੱਗ ਗਏ ਜੀ ਹੋਰ ਸਕੂਲ 'ਚ।
ਅੱਛਾ ਜੀ! ਫੇਰ ਉਹ ਉਹਨਾਂ ਦਾ ਬੱਚਾ ਤੁਹਾਨੂੰ ਦੱਸ ਰਿਹਾ ਸੀਗਾ, ਬੀ ਏਥੇ ਵਧੀਆ ਲੱਗਦਾ। ਕ ਕੈਨੇਡਾ ਦੇ ਵਿੱਚ ਵਧੀਆ ਲੱਗਦਾ ਹੈ। ਅੱਛਾ ਜੀ! ਕੀ ਕਹਿੰਦੇ ਸੀਗੇ।
ਉਹ ਕਹਿੰਦੇ ਤੀ ਉਰੇ ਤਾਂ ਜਿਵੇਂ ਅਸੀਂ ਦੋਸਤਾਂ ਨਾਲ ਖੇਡ ਲੈਂਨੇ ਹਾਂ, ਉੱਥੇ ਤਾਂ ਕਿਸੇ ਨੂੰ ਕੋਈ ਬੁਲਾਉਂਦਾ ਚਲਾਉਂਦਾ ਵੀ ਨੀ ਹੈਗਾ।
ਹਾਂਜੀ! ਹਾਂ! ਇਹ ਗੱਲ ਤਾਂ ਹੈਗੀ ਹੈ ਜੀ।
ਹਾਂਜੀ!
ਅੱਛਾ! ਚਲੋ ਵਧੀਆ ਗੱਲ ਹੈ। ਫੇਰ ਉਹਨਾਂ ਦਾ ਉੱਥੇ ਮਤਲਬ ਕੇ, ਮਨ ਨਹੀਂ ਲੱਗਿਆ ਹੈਗਾ।
ਹਾਂਜੀ! ਉਹ ਐਂ ਵੀ ਕਹਿੰਦੇ ਸੀ ਮਸੇ ਹੀ ਕੱਢੇ ਨੇ, ਕਹਿੰਦਾ ਦੋ ਸਾਲ ਵੀ।
ਅੱਛਾ ਜੀ!
ਕੁੱਟ- ਪਿੱਟ ਕੇ ਕੱਢੇ ਨੇ ਕਹਿੰਦੇ, ਬਹੁਤ ਔਖੇ ਹੋ ਕੇ ਕੱਢੇ ਨੇ ਜੀ ਕਹਿੰਦਾ।
ਅੱਛਾ ਜੀ! ਅੱਛਾ!
ਹਾਂਜੀ! ਜੀ
ਪਰ ਆਪਣੇ ਪੰਜਾਬ ਦੇ ਲੋਕ ਨਾ ਫੇਰ ਵੀ ਬਾਹਰ ਵੱਲ ਜਾ ਰਹੇ ਨੇ ਗੇ ਹੁਣ।
ਬਹੁਤ ਜਾ ਰਹੇ ਨੇ ਜੀ, ਅਜੇ ਵੀ।
ਹਾਂਜੀ! ਹਾਂ! ਜਿਨਾਂ ਦਾ ਲਾ ਲਓ ਵੀ ਕੈਨੇਡਾ, ਆਸਟ੍ਰੇਲੀਆ ਦਾ ਨਹੀਂ ਬਣ ਰੇਯਾ ਨਾ। ਉਹ ਯੂਕੇ ਨੂੰ ਜਾ ਰਹੇ ਨੇ।
ਹਾਂਜੀ!
ਉਹਨਾਂ ਨੂੰ ਐਵੇਂ ਹੁੰਦਾ ਵੀ ਅਸੀਂ ਯੂਕੇ ਤੋਂ ਅੱਗੇ ਲੰਘ ਜਾਗੇ।
ਹਾਂਜੀ!
ਜਦੋਂ ਕਿ ਉਹ ਇੱਥੇ ਵੀ ਕੰਮ ਕਰ ਸਕਦੇ ਨੇ, ਜਿਹਦੇ ਨਾਲ ਉਹਨਾਂ ਕੋਲੇ ਪੈਸਾ ਹੋਵੇ।
ਹਾਂਜੀ! ਕਰ ਸਕਦੇ ਨੇ ਜੀ, ਬਸ ਕਰਦੇ ਨੀ ਹੈਗੇ।
ਹਾਂਜੀ! ਕਿਉਂਕੇ ਹੁਣ ਤੁਸੀਂ ਲਾ ਲਓ। ਵੀ ਘੱਟੋ- ਘੱਟ ਵੀਹ- ਪੱਚੀ ਲੱਖ ਲਾ ਕੇ ਬਾਹਰ ਜਾਂਦੇ ਨੇ ਹੈਗੇ।
ਹਾਂਜੀ! ਵੀਹ- ਪੱਚੀ ਲੱਖ 'ਚ ਉਰੀ ਕੋਈ ਕੰਮ ਸ਼ੁਰੂ ਕਰ ਲੈਣ ਜੀ।
ਹਾਂਜੀ! ਹਾਂ! ਇਹ ਤਾਂ ਸਾਰਿਆਂ ਨਾਲੋਂ ਵਧੀਆ ਗੱਲ ਹੈਗੀ। ਨਾਲੇ ਲਾ ਲਓ ਵੀ ਉਹਨਾਂ ਦੇ ਪਰਿਵਾਰ ਦੇ ਮੈਂਬਰ, ਸਹਾਰਾ ਦੇਣ ਉਹਨਾਂ ਨੂੰ।
ਹਾਂਜੀ!
ਕਿਉਂਕਿ ਇੱਥੇ ਆਪਾਂ ਐਵੇਂ ਐ, ਵੀ ਆਪਾਂ ਦਿਨੇ ਕੰਮ ਕਰਕੇ ਰਾਤ ਨੂੰ ਸੌ ਤਾਂ ਸਕਦੇ ਆਂਗੇ।
ਹਾਂਜੀ! ਹਾਂਜੀ! ਉੱਥੇ ਤਾਂ ਫਿਰ ਪਾਰਟ ਟਾਈਮ ਜੋਬ ਕਰਨੇ ਪੈਂਦੇ ਆ, ਖ਼ਰਚੇ ਬਹੁਤ ਹੁੰਦੇ ਨੇ ਜੀ ਉਥੇ।
ਹਾਂ! ਨਾਲੇ ਇਹ ਵੀ ਹੈਗਾ, ਜੇ ਚਲੋ ਇੱਕ ਟਾਈਮ ਵੀ ਜੋਬ ਕਰਦੇ ਨੇ ਗੇ। ਤਾਂ ਵੀ ਉਹਨਾਂ ਦਾ ਸੌਣ ਦਾ ਸਿਸਟਮ ਹੈ ਜਿਹੜਾ ਉਹ ਸਹੀ ਨਹੀਂ ਰਹਿੰਦਾ ਹੈਗਾ‌।
ਹਾਂਜੀ!
ਕਿਉਂਕਿ ਉਹਨਾਂ ਨੂੰ ਤਾਂ ਅਲਾਰਮ ਵਜਦੇ ਦੇ ਨਾਲ ਹੀ।
ਉੱਠਣਾ ਪੈਂਦਾ ਜੀ।
ਹਾਂਜੀ ਹਾਂ ਉੱਥੇ ਏ ਚੀਜ਼ ਬੋਹਤ ਜਾਦਾ ਔਖੀ ਹੈਗੀ।
ਬੋਹਤ ਜ
ਕੁਝ ਤਾਂ ਹੁਣ ਸਟੂਡੈਂਟਸ ਨੇ ਜੇੜੇ ਓ ਬੋਹਤ ਜਾਦਾ ਬਾਗੇ ਨਾ ਓਥੇ।
ਹਾਂਜੀ। ਸਟੂਡੈਂਟ ਹਜੇ ਵੀ ਜਾਈ ਜਾ ਰੇ ਨੇ ਜੀ ਉਨਾਂ ਨੂੰ ਉਹ ਨੇ
ਜਿਨਾਂ ਨਾਲ ਕੀ ਉੱਥੇ ਕੰਮ ਕਰਨ ਦੇ ਵਿੱਚ ਬੋਤ ਦੂਜਿਆਂ ਨੂੰ ਦਿੱਕਤ ਔਂਦੀ ਹੈਗੀ।
ਹਾਂਜੀ।
ਤਾਂ ਕਰਕੇ ਏ ਵੀ ਹੈਗਾ।
ਹਾਂਜੀ।
ਹੂੰ-ਹੂੰ ਹੋਰ ਸਰ ਤੁਸੀਂ ਵਧੀਆ ਜਮਾਂ ਜੀ।
ਹਾਂਜੀ, ਵਧੀਆ ਜੀ।
ਚਲੋ ਵਧੀਆ ਗੱਲ ਐ ਗੀ ਆਪਾਂ ਹੁਣ ਜੀ ਨੈਕਸਟ ਕੋਲ ਤੇ ਮਿਲਾਂਗੇ ਸਰ।
ਠੀਕ ਐ ਜੀ।
ਥੋਡਾ ਬੋਹਤ-ਬੋਹਤ ਧੰਨਵਾਦ ਜੀ। ਤੁਹਾਡੇ ਨਾਲ ਗੱਲ ਕਰਕੇ ਬੋਹਤ ਵਧੀਆ ਲੱਗਿਆ ਜੀ।
ਸੋਡੇ ਨਾਲ ਵੀ ਗੱਲ ਕਰਕੇ ਬੋਹਤ ਵਧੀਆ ਲੱਗਿਆ ਜੀ।
ਠੀਕ ਐ ਜੀ ਠੀਕ ਐ, ਧੰਨਵਾਦ ਜੀ ਥੋਡਾ
ਠੀਕ ਐ ਜੀ, ਠੀਕ ਐ ਜੀ।
ਹਾਂਜੀ। ਤੇ ਅਸੀਂ ਕੋਲ ਐ ਜੇੜੀ ਹੁਣ ਥੋੜੇ ਟਾਈਮ ਦੇ ਵਿੱਚ ਹੀ ਕਰਾਂਗੇ ਥੋਨੂੰ‌।
ਠੀਕ ਐ ਜੀ।
ਹਾਂਜੀ ਹਾਂ ਤੁਸੀਂ ਫ੍ਰਰੀ ਹੋਣੇ ਜੀ ਹੁਣ?
ਹਾਂਜੀ।
ਚਲੋ ਵਧੀਆ ਗੱਲ ਐ ਜੀ।
ਠੀਕ ਐ ਜੀ।
ਠੀਕ ਐ ਜੀ ਠੀਕ ਐ ਥੈਂਕ ਯੂ ਸਰ।
ਬੈਲ ਕਮ ਓਕੇ ਜੀ, ਬਾਏ।